ਹੈਲੋ
ਸਤਿ ਸ਼੍ਰੀ ਅਕਾਲ ਜੀ,
ਹੈਲੋ
ਹੈਲੋ।
ਹਾਂਜੀ ਕੌਣ? ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ। ਹੈਲੋ!
ਹੈਲੋ, ਆਵਾਜ਼ ਆ ਰਹੀ ਹੈ।
ਹਾਂਜੀ, ਬਹੁਤ ਹਲਕੀ ਆ ਰਹੀ ਹੈ, ਸਤਿ ਸ਼੍ਰੀ ਅਕਾਲ।
ਹੋਰ ਕੀ ਹਾਲ ਏ ਵਧੀਆ, ਮੈਂ ਕਿਹਾ ਕੀ ਹਾਲ ਚਾਲ ਏ।
ਹਾਂਜੀ ਹਾਂਜੀ, ਆ ਰਹੀ ਹੈ, ਤੁਸੀਂ ਸੁਣਾਓ।
ਬਸ ਜੀ ਬਸ ਵਧੀਆ, ਹੋਰ ਕੀ ਕਰ ਰਹੇ ਸੀ।
ਬਸ ਬੈਠੇ ਸੀ ਮੈਂ ਕਾਲ ਕਰੀਏ। ਥੋੜੀ ਗੱਲ ਕਰੀਏ ਥੋੜਾ, ਹਾਂਜੀ ਬਾਰਿਸ਼ ਨੇ ਤਾਂ ਬਿਲਕੁਲ ਕੋਈ ਕਿਧਰੇ ਆਣ ਜਾਣ ਤੋ ਮਨਾ ਕੀਤਾ ਦਸ ਸਾਨੂੰ
ਹਾਂਜੀ, ਮੋਬਾਇਲ ਚ ਨੈਟਵਰਕ ਵੀ ਕਿੱਥੇ ਨੇ ਅੱਜ ਦੇਖੋ ਤੁਸੀਂ
ਹਾਂਜੀ, ਨੈਟਵਰਕ ਵੀ ਘੱਟ ਆ ਰਹੇ ਏ, ਬਾਰਿਸ਼ ਹੋ ਰਹੀ ਐ, ਤਿੰਨ ਦਿਨ ਲਗਾਤਾਰ ਹੋ ਗਏ ਨੇ।
ਬਰਸਾਤਾਂ ਵਿੱਚ ਹੀ ਹੋਇਆ ਨਾ ਪਹਿਲੇ ਅਸੀਂ ਕਹਿੰਦੇ ਹਾਂ ਮੀਂਹ ਪਿਆ ਨੀ, ਮੀਂਹ ਨੀ ਪਿਆ। ਜਦੋਂ ਮੀਂਹ ਪੈ ਜੇ ਹੈਨਾ, ਸੜਕਾਂ ਤੇ ਪਾਣੀ ਇਕੱਠਾ ਹੋ ਜਾਂਦਾ ਐ, ਫੋਨ ਦੇ ਨੈਟਵਰਕ ਬੰਦ ਹੋ ਜਾਂਦੇ ਨੇ।
ਹਾਂਜੀ, ਫੇਰ ਅਸੀਂ ਪਰੇਸ਼ਾਨ ਹੋ ਜਾਂਦੇ ਆ ਫੇਰ ਅਸੀਂ ਕਹਿੰਦੇ ਹਾਂ ਮੀਂਹ ਨਾ ਆਏ।
ਪਹਿਲੇ ਅਸੀਂ ਮੰਗ-ਮੰਗ ਕੇ ਲੈਂਦੇ ਆ, ਹਾਂਜੀ ਬਈ ਬਾਬਾ ਜੀ ਬਾਰਿਸ਼ ਦੇ ਦੋ ਬੜੀ ਗਰਮੀ ਏ ਇਹਨੀ। ਪਾ ਦੋ, ਜਦੋਂ ਆਂਦੀ ਏ ਤੇ ਅਸੀਂ ਫੇਰ ਪਰੇਸ਼ਾਨ ਹੋ ਜਾਂਦੇ ਆ।
ਹਾਂ, ਬਾਰਿਸ਼ ਦੇ ਇੱਕ ਦਿਨ ਦੀ ਨਾ ਬੋਤ ਨਿਹਾਲ ਕਰ ਦਿੰਦੀ ਬੰਦੇ ਨੂੰ।
ਹਾਂ ਇਹ ਤੇ ਹੈ ਹੀ ਐ, ਹੁਣ ਬੱਚੇ ਨੇ ਬੱਚਿਆਂ ਨੇ ਸਕੂਲ ਜਾਣਾ ਏ, ਅਸੀਂ ਕੋਈ ਜ਼ਰੂਰੀ ਕੰਮ ਕਰਨਾ ਏ, ਕੋਈ ਘਰ ਬਿਮਾਰ ਬੰਦਾ ਨੂੰ ਹੋਸਪਿਟਲ ਲੈ ਕੇ ਜਾਣਾ ਏ ਹਨਾ, ਕਿੰਨਾ ਮੁਸ਼ਕਿਲ ਹੁੰਦਾ ਫਿਰ
ਬਹੁਤ ਸੜਕਾਂ ਤੇ ਬੜਾ ਪਾਣੀ ਭਰਿਆ ਦਾ, ਬਹੁਤ ਪਾਣੀ ਭਰਿਆ ਦਾ, ਸੜਕਾਂ ਤੇ
ਹੁਣ ਸਾਰੀ ਸੜਕਾਂ ਪੱਟੀਆ ਦੀਆਂ ਇਹਨਾਂ ਨੇ ਸਫਾਈਆਂ ਕਰਦੇ ਪਏ ਨੇ, ਸੀਰੇ ਵੀ
ਇੰਨਾ-ਇੰਨਾ ਪਾਣੀ ਗੋਡੇ-ਗੋਡੇ ਤੱਕ ਪਾਣੀ ਐ ਸੜਕਾਂ ਤੇ ਔਰ ਪਤਾ ਨੀ ਚੱਲਦਾ ਥੱਲੇ ਕੋਈ ਟੋਇਆ ਏ ਜਾਂ
ਟੋਇਆ ਉਹੀ ਦੱਸ ਰਹੀ ਆ, ਸਾਡੇ ਏਰੀਏ ਤੇ ਇਥੇ ਵੀ ਹੁਣ ਕੰਸਟਰਕਸ਼ਨ ਚੱਲਦੀ ਨਾ ਥੋੜਾ ਜਿਹਾ ਕੰਮ ਚੱਲਦਾ ਪਿਆ, ਓਹਨਾ ਨੇ ਸਾਰੇ ਰਿਸੀਵਰ ਵਗੈਰਾ ਨਵੇਂ ਪਾਏ ਨੇ, ਤੁਸੀਂ ਮੰਨ ਸਕਦੇ ਹੋ ਕਿੰਨੇ ਦੇ ਬੰ ਦੇ ਨਾਲੇ ਵਿੱਚ ਗਿਰ ਚੁੱਕੇ ਨੇ।
ਓਏ ਹੋਏ।
ਹੋਰ ਬਰਸਾਤ ਕਰਕੇ। ਕਿ ਹੁਣ ਉਂਝ ਨੀ ਨਾਲੇ ਨਜ਼ਰ ਆਦੇ ਪਏ, ਹੁਣ ਉਹਨ ਇਸ ਕਰਕੇ ਮਹੱਲੇ ਵਾਲੇ ਨੇ ਕਿਹਾ ਏ ਕਿ ਅਸੀਂ ਬਾਹਰ ਮੋੜ ਤੇ ਇੱਕ-ਇੱਕ ਬੰਦਾ ਖੜੇ ਹੋ ਜਾਂਦੇ ਆ। ਤਾਂ ਕਿ ਅੱਗੇ ਦੱਸ ਸਕੀਏ ਕੀ ਨਾਲਾ ਏ। ਕਿਉਂਕਿ ਨਜ਼ਰ ਤੇ ਆਂਦਾ ਨੀ ਪਿਆ, ਗੋਡੇ-ਗੋਡੇ ਪਾਣੀ ਏ।
ਸਹੀ ਏ ਬਾਈ ਕਿਸੇ ਦੀ ਜਾਣ ਤੇ ਬਚੇਗੀ।
ਹਾਂਜੀ, ਅੱਜ-ਕੱਲ ਤੁਸੀਂ ਵੇਖੋ ਪਹਿਲੇ ਪਹਿਲੇ ਟਾਈਮ ਹੁੰਦਾ ਸੀ ਸੜਕਾਂ ਉੱਚੀਆਂ ਹੁੰਦੀਆਂ ਸੀ ਤੇ ਨਾਲੀਆਂ ਨੀਵੀਆਂ ਵੀਆ ਹੁੰਦੀਆਂ ਸੀ, ਪਾਣੀ ਚਲ ਜਾਂਦਾ ਅੱਜ ਕੱਲ ਸੜਕ ਨੀਵੀਂ ਏ ਤੇ ਨਾਲੇ ਐਨੇ ਉੱਚੇ-ਉੱਚੇ ਬਣਾਤੇ ਨੇ ਸੜਕਾਂ ਤੇ ਪਾਣੀ-ਪਾਣੀ ਭਰਨਾ ਏ ਦੇ ਕੇ ਵੀ ਹਸੀ ਆਂਦੀ ਏ, ਪਹਿਲੇ ਜਮਾਨੇ ਚ ਦੇਖੋ ਤੁਸੀਂ ਕਿੰਨੀ ਰਾਜੇ ਮਹਾਰਾਜਿਆਂ ਦੇ ਟਾਈਮ ਤੇ।
ਬੜੇ ਵੱਡੇ ਵੱਡੀਆਂ ਨਾਲੀਆਂ ਹੁੰਦੀਆਂ ਸੀ।
ਔਰ ਇੰਨੀ ਵਧੀਆ ਸੜਕਾਂ ਸੀ, ਕਿੰਨੇ-ਕਿੰਨੇ ਸਾਲ ਨੀ ਜਾਂਦੀ ਸੀ ਕਿਧਰੇ।
ਤੇ ਹੁਣ ਤੇ ਬਰਸਾਤ ਪਾਣੀ ਰੁਕ ਜਾਂਦੇ ਨੇ।
ਹਾਂਜੀ, ਸੜਕਾਂ ਦੀ ਬੁਨਿਆਦ ਵੀ ਨੀ ਹੈਗੀ ਆ, ਅੱਜ ਕੱਲ ਤੁਸੀਂ ਸੜਕਾਂ ਦੇ ਦੇਖੋ ਜਿਹੜੀ ਲੁੱਕ ਵਾਲੀ ਪਾਸ ਸੜਕ ਨਾ ਸੜਕਾਂ ਪਾਂਦੀਆਂ ਨੀ ਮਜਬੂਤੀ ਨੀ ਰਹੇਗੀ, ਦੋ ਵਾਰੀ ਕੋਈ ਹੈਵੀ ਵਹੀਕਲ ਨਿਕਲ ਜਾਏ ਉਤੋਂ ਦੀ ਸੜਕਾਂ ਟੁਟ
ਸੜਕਾਂ ਥੱਲੇ ਧੱਸ ਜਾਂਦੀਆਂ ਨੇ
ਹਾਂ ਤਸ ਜਾਂਦੀਆਂ ਨੇ, ਕਿੰਨੀ ਜਗ੍ਹਾ ਤੋਂ ਪਸੀਆਂ ਹੁੰਦੀਆਂ ਕਈ ਇਹੀ ਹੋ ਨਾ ਬਸ ਹਾਂ ਅੱਜ-ਕੱਲ ਦੀ ਕਿਸੇ ਚੀਜ਼ ਦੀ ਬੁਨਿਆਦ ਈ ਖਤਮ ਕਰਕੇ, ਟੈਂਪਰੇਰੀ ਕੰਮ ਹੁੰਦਾ ਸਾਰੇ ਖਾਨਾ ਪੂਰਤੀ ਹੈਨਾ, ਕਾਗਜ਼ਾਂ ਚ ਲਿਖ ਕੇ ਦਿਖਾਨਾਂ ਦੀ, ਫੋਟੋ ਖਿੱਚ ਕੇ ਪਾਤੀ ਹਾਂ ਬਈ ਇਹ ਸੜਕ ਤਿਆਰ ਹੋ ਗਈ ਇੰਝ ਹੋ ਗਿਆ ਕੰਮ, ਐ ਨੀ ਪਤਾ ਕਿ ਮਜਬੂਤੀ ਕਿੰਨੇ ਸਾਲ ਚਲੇਗੀ ਅਗਲੀ ਪੰਜ ਸਾਲ ਸਰਕਾਰ ਰਹੇਗੀ ਪੰਜ ਸਾਲ ਤੱਕ ਇੰਨਾ ਕੰਮ ਕਰ ਜਾਂਦੇ ਨੇ, ਕਿ ਪੰਜ ਸਾਲ ਤੇ ਕਿਤੇ ਦਾਸ ਛੇਵਾਂ ਸਾਲ ਲੱਗਦਾ ਨੀ ਸੜਕ ਟੁੱਟ ਜਾਂਦੀ ਫਿਰ ਨਵਾਂ ਕੋਟਾ ਆਉਂਦਾ ਈ ਬੜੀ ਬੇਈਮਾਨੀ ਹੁੰਦੀ, ਇਹਦੇ ਵਿੱਚ
ਹੁੰਦੀ ਤੇ ਹੈ ਲੇ ਕਿੰਨੇ ਲੋਕਾਂ ਦੀ ਜਾਨ ਵੀ ਤੇ ਕਿੰਨੀਆਂ ਦੀ ਜਾਂਦੀ ਹੈ ਨਾ, ਜਿਹੜੇ ਵਿਚਾਰੇ ਨਾਲੇ ਚ ਫਸ ਗਏ ਉਹ ਤੇ ਗਏ
ਹਾਂ ਐਸੀ ਗੱਲ ਵੀ ਨਹੀ, ਕਿ ਸਰਕਾਰ ਨਹੀਂ ਬਣਾਉਂਦੀ ਪਈ ਕੁਛ ਸਰਕਾਰ ਦਾ ਪੈਸਾ ਪੂਰਾ ਕਟਿਆ ਜਾਂਦਾ ਏ ਲੇਕਿਨ ਜਿਹੜੇ ਅੱਗੇ ਅੱਗੇ ਜਿੰਨੇ ਬੰਦੇ ਨੇ ਨਾ ਜਿੰਨੇ ਬੰਦੇ ਅੱਗੇ ਪੈਣਗੇ ਨਾ ਉੱਨੀ ਸਾਰਿਆ ਦੀ ਕਮਿਸ਼ਨਾਂ ਬਣ ਜਾਂਦੀਆਂ ਨੇ ਉਨੀ ਜਿਹੜੀ ਕਿਉਕਿ ਉਹ ਮਾਲ ਦੀ ਕੁਆਲਿਟੀ ਘੱਟ ਕਰ ਦਿੰਦੇ ਨੇ। ਲੋਕਲ ਸੀਮਟ ਯੂਜ ਕਰ ਲੈਂਦੇ ਨੇ ਇੰਨਾ ਬੇਕਾਰ ਕੱਟਿਆ ਜ਼ਰੀਆ ਵਗੈਰਾ ਲਗਾਉਣਗੇ ਤੇ ਉੱਥੋਂ, ਪੈਸਾ ਬਚਾ ਕੇ ਆਪਣੀ ਜੇਬਾਂ ਚ ਪਾ ਲੈਂਦੇ ਨੇ ਤੇ, ਜਿਹੜੇ ਸਾਡੇ ਵਕਨ ਦੀ ਲੋਕਾਂ ਵਾਸਤੇ ਮਤਲਬ ਜਿਹੜ ਬਨਿਆ ਕੁੱ ਬੰਨਿਆ ਤੇ ਇੰਨੀ ਬੇਕਾਰ, ਕੋਈ ਫੈਸਿਲਿਟੀ ਮਿਲਦੀ ਨੀ ਸਰਕਾਰ ਵੱਲੋਂ ਤੇ ਸਾਰਾ ਹ ਕਿੰਨਾ ਵਧਿਆ ਬੰਦਾ ਦੇਖੋ ਹੁਣ ਸਾਡੇ ਪਾਪਾ ਦੇ, ਸਾਡੇ ਦਾਦੇ ਦੇ, ਟਾਈਮ ਦੇ ਸਾਡੇ ਮਕਾਨ ਬੰਨੇ ਦੇ ਨੇ ਚਲਦੇ ਪੇ ਨੇ ਨਾ ਹਾਂ, ਤੇ ਹਜੇ ਅਸੀਂ ਇਨਾ ਹਾਂ ਕੋਈ ਇੰਨੇ ਮੋਟੇ ਮੋਟੇ ਅਸੀ ਸਰੀਏ ਥੋੜ੍ਹੇ ਪਾਏ ਨੇ, ਹੁਣ ਤੁਸੀਂ ਦੇਖੋ ਅੱਜ ਕੱਲ੍ਹ ਤੇ ਚਲੋ ਫਿਰ ਵੀ ਥੋੜੀ ਬਲੋਕ ਵਾਲੀ ਸੜਕਾਂ ਚੱਲ ਦਿਆਂ ਨੇ ਹਨਾ ਉਹਦੀ ਮਜ਼ਬੂਤੀ ਫਿਰ ਵੀ ਹੈਗੀ ਜੇ ਬਲੋਕ ਚਲੇ ਜਾਂਦੇ, ਪਰ ਲੋਕੀ ਜਿਹੜੇ ਗਲੀ ਮਹੱਲੇ ਦ ਉਹ ਬਲੋਕ ਚੋਰੀ ਕਰ ਕਰਕੇ ਲੈ ਜਾਂਦੇ ਨੇ ਕਿੰਨੇ
ਆਯੇ ਹਾਏ
ਹੁਣ ਹਾਂ ਸਹੀ ਗੱਲ ਹੈ, ਬਲੋਕ ਦੇਖੋ ਗਲੀ ਚ ਆਉਣਗੇ, ਨਾ ਤੁਸੀਂ ਰਾ ਰਾਤੀ ਦੇਖੋ ਜਿਹੜੇ ਬੰਦੇ ਲੰਘਦੇ ਹੋਣਗੇ ਤੇ, ਕਿੰਨੇ -ਕਿੰਨੇ ਚੁੱਕ ਕੇ ਲੈ ਜਾਂਦੇ ਨੇ
ਗਲਤ
ਫਿਰ ਹਾਂ ਫਿਰ ਜਿਹੜੇ ਸੀਵਰੇਜ ਨੇ, ਉਹ ਸੀਵਰੇਜ ਜਦੋਂ ਤੋੜਦੇ ਨੇ- ਉਹ ਬਲੋਕਸ ਜਦੋਂ ਨਿਕਾਲਦੇ ਨੇ ਉਹ ਫਿਰ ਕਰਦੀ ਕਰਦੀ, ਕਰਦੀ ਫਿਰ ਟੁੱਟ ਜਾਂਦੀ ਹੈ।
ਹਮ ਉਹੀ ਤੇ ਬਹੁਤ ਜ਼ਿਆਦਾ
ਹਾਂ ਹਾਂਜੀ ਇੱਥੇ ਬਈਮਾਨੀਆਂ ਨੇ, ਨਾ ਇਮਾਨਦਾਰੀ ਨਾਲ ਕੰਮ ਨੀ ਕਰਦੇ ਸਾਰੀ ਫੈਸਿਲਿਟੀ ਸਰਕਾਰ ਨੇ ਆਪਣੀ ਵਾਸਤੇ ਬਣਾਈ ਹੋਈ। ਹਾਂਜੀ ਹਮ, ਹਮ
ਕਰਕੇ ਨਾਲੀਆਂ ਨਾਲੀਆਂ ਤੇ ਵ ਉੱਪਰ ਫੁੱਲ ਚੱਲਦੇ ਨੇ
ਹਾਂਜੀ ਤੁਸੀਂ ਹਾਈਵੇ ਦੇਖੋ, ਅੱਜ ਕੱਲ ਜਿਹੜੇ ਹਾਈਵੇ ਬੰਦੇ ਨੂੰ ਕਿੰਨੀ, ਕਿੰਨਾ ਟਾਈਮ ਲੱਗ ਜਾਂਦਾ ਇਹਨਾਂ ਨੂੰ ਪੁਲ ਬਣਦੇ ਨੇ ਕਿੰਨੀ ਜਗ੍ਹਾ ਦੇ, ਪੁੱਲ ਟੁੱਟਦੇ ਪਏ ਨੇ ਨਵੇਂ- ਨਵੇਂ ਪੁੱਲ ਪਾਣਦੇ ਨੇ ਜਿਹੜੇ ਸਰਕਾਰ ਹੈ ਦੋ ਸਾਲ ਹੋਏ ਨੇ ਫਿਰ ਦੇਖੋ ਤੁਸੀਂ ਇੱਕ ਗੱਲ ਦੇਖੋ ਨੋਟਿਸ ਕਰੋ ਇੱਕ ਵਾਰੀ ਨਿਊਜ ਆਏਗੀ ਨਾ ਪੁੂਲ ਟੁੱਟ ਗਿਆ ਸਰਕਾਰ ਉੇਸ ਤੇ ਬਾਅਦ। ਦੁਬਾਰਾ ਉਹ ਨਿਊਜ਼ ਨਹੀਂ ਚਲਾਉਣ ਦਿੰਦੇ।
ਹ
ਪਤਾ ਨਾ ਸਰਕਾਰ ਉੱਥ ਉਂਗਲੀ ਚ ਦਿੱਤੀ, ਨਿਊਜ਼ ਇਨਾ ਪੈਸਾ ਦੇਣਾ ਨਿਊਜ਼ ਬੰਦ ਕਰਾ ਦਿੰਦੀ ਹੈ। ਤੇ ਸਾਡੇ ਉੱਤੇ ਕੋਈ ਗੱਲ ਨਾ ਚੁੱਕੇ।
ਅੰਗਰੇਜ਼ਾਂ ਦੇ ਟਾਈਮ ਦੇ ਬਣੇ ਦੇ ਨੇ ਜੋ ਕਿ ਹਜੇ ਤੱਕ ਨਹੀਂ ਟੁੱਟੇ ਔਰ ਹਜੇ ਤੱਕ ਮਜ਼ਬੂਤ ਨੇ।
ਇਹ ਤੇ ਹੈ ਜੀ ਕੰਮ ਸਹੀ ਕੀਤਾ ਹੋਏ ਤੇ, ਸਾਲੋ ਸਾਲ। ਦੇਖੋ ਬਈ ਸਰੀਆ ਤੇ ਲੋਹਾ ਐਸੀ ਚੀਜ਼ ਨਾ ਉਹ ਕਿੰਨੇ ਸਾਲ ਕਿਧਰੇ ਨੀ ਜਾਂਦੀ। ਲੋਇਆ ਤੇ ਕਿਧਰੇ ਜਾਂਦਾ ਹੀ ਨੀ ਲੋਹੇ ਨੂੰ ਕੋਈ ਖਤਮ ਨੀ ਲੋਹੇ ਨੂੰ ਤੇ ਆਪਣਾ ਜੰਗ ਹੀ ਖਤਮ ਕਰਦਾ। ਬੰਦਾ ਲੋਏ ਕਿਧਰ ਨੀ ਜਾਂਦਾ ਲੋਹੇ ਇੰਨੀ ਵਧੀਆ ਲੋਹੇ ਦੀ। ਚੀਜ਼ਾਂ ਬਣਨੀਆਂ ਨੇ ਤੇ, ਉਹਨਾਂ ਦੇ ਖਰਾਬੀ ਨੀ ਹੋਣੀ ਚਾਹੀਦੀ। ਤੇ ਫਿਰ ਤੁਸੀਂ ਦੇਖੋ ਇੰਨਾ ਬੁਰਾ ਹਾਲ ਹੋ ਜਾਂਦਾ।
ਸਰੀਆ ਇੰਨਾ ਮਜ਼ਬੂਤ ਨੀ,
ਮਜ਼ਬੂਤ ਨਿਕਲਦਾ ਏ ਹਾਂ।
ਉਸੇ ਤਰ੍ਹਾਂ ਹੀ, ਪਤਾ ਨਹੀਂ ਅੱਜ ਕੱਲ੍ਹ ਕਿਸ ਤਰ੍ਹਾਂ ਦਾ ਮਟੀਰੀਅਲ ਕਰਤਾ ਇਹਨਾਂ ਨੇ?
ਤੁਸੀਂ ਐ ਦੇਖੋ ਮਹਾਰਾਜੇ ਦੇ ਟਾਈਮ ਦੇ ਜਿਹੜੇ ਮਹਿਲ ਬਣੇ ਦੇ ਨੇ। ਹੈ ਨਾ, ਹਾਲੇ ਤਕ ਓਹਨੂੰ ਖਲੋਤੇ। ਤੇ ਤੈਨੂੰ ਵੇਖੋ ਤੁਸੀਂ ਤਾਜ ਮਹਿਲ ਦੇਖ ਲੋ, ਕਿੰਨੇ ਸਾਲ ਪੁਰਾਣਾ ਈ ਐ ਨਾ ਅੱਜ ਦੇ ਟਾਈਮ ਵਿੱਚ ਵੇਖੋ, ਕਿਸ ਟਾਈਮ ਦੀ ਉਹਨਾ ਨੇ ਟੈਕਨੀਕ ਬਣਾਈ ਦੀ ਏ ਕੀ ਕੀਤਾ ਤਾਂ ਦੇਖਲੋ, ਮੈਂ ਕਹਿਣੀ ਆ ਹਜੇ ਵੀ ਇਨਾ ਸਹੀ ਲੱਗਦਾ, ਕੋਈ ਟੁੱਟ ਪੁੁੱਟ ਨਹੀਂ ਕੋਈ ਕੁੱਛ ਨੀ
ਲੋਕੀ ਦੇਖਣ ਜਾਂਦੇ ਨੇ।
ਹਾਂ, ਦੇਖਣ ਜਾਂਦੇ ਦੇਖੋ ਅਜੂਬਿਆਂ ਦੇ ਵਿੱਚ ਹੁੰਦੀ ਇਹ ਚੀਜ਼ ਹੈਨਾ। ਜਿ ਜਿੰਨੀ ਸ਼ਿੱਦਤ ਨਾਲ ਤੁਸੀਂ ਕੋਈ ਚੀਜ਼ ਬਣਾ ਦੋਗੇ। ਕੁਆਲਿਟੀ ਵਧੀਆ ਕਰ ਦੋਗੇ ਤੇ, ਉਹ ਚੀਜ਼ ਉਹਨਾ ਟਾਈਮ ਰਹੇਗੀ ਅੱਜ ਟਾਈਮ ਵਿੱਚ ਕੁਆਂਟਿਟੀ ਰਹਿ ਗਈ। ਕੁਆਲਿਟੀ ਖਤਮ ਹੋ ਗਈ ਐ, ਬਿਲਕੁਲ ਚੀਜ ਦੀ।
ਬਿਲਕੁਲ ਕੁਆਲਿਟੀ ਕਿਸੇ ਚੀਜ਼ ਦੀ ਨੀ ਐ। ਬਸ ਉਹ ਅੱਗੇ ਅੱਗੇ ਆਂਦਿਆਂ ਆਂਦੀਆਂ ਚੀਜ਼ ਹਲਕੀ ਹੋ ਜਾਂਦੀ ਹੈ।
ਜਦੋਂ ਅਸੀਂ ਕਿਸੇ ਨੂੰ। ਚੀਜ ਬਣਾ ਕੇ ਦੇਣੀ ਹੁੰਦੀ ਨਾ ਅਸੀਂ ਕਹਿੰਦੇ ਆ ਅਸੀਂ ਵਿੱਚ ਥੋੜੀ ਕਮਿਸ਼ਨ ਖਾ ਲੈਣੇ ਆ ਇਹਨੂੰ ਹਲਕਾ ਸਮਾਨ ਦਿੰਦੇ ਇਹੀਓ ਚੀਜ਼। ਸਰਕਾਰ ਕਰਦੀ ਐ।
ਹੂੰ।
ਹੈਨਾ, ਜਦੋਂ ਤੱਕ ਸਾਡੀ ਜਨਤਾ ਤੱਕ ਕੋਈ। ਚੀਚ ਪਹੁੰਚਦੀ, ਇੰਨੇ ਬੁਰੇ ਹਾਲਾਤਾਂ ਚ ਪਹੁੰਚਦੀ ਐ।
ਸਹੀ ਗੱਲ ਐ।
ਫਿਰ ਤਾਂ, ਦੇਖਲੋ ਤੁਸੀਂ ਉਂਜ ਤੁਸੀਂ ਟੋਲ ਟੈਕਸ ਦੇਖੋ ਕਿੰਨੇ ਕਿੰਨੇ ਲੈਂਦੀ ਤੁਸੀਂ ਅੰਮ੍ਰਿਤਸਰ ਚੱਲ ਜਾਓ ਕਿ ਜਗ੍ਹਾ ਚੱਲ ਜਾਓ। ਮੈਂ ਕਹਿੰਦੀ ਆ ਦੋ ਤਿੰਨ ਹਜ਼ਾਰ ਦੇ ਤੇ ਟੋਲ ਟੈਕਸ ਲੈ ਲੈਂਦੀ ਹੈ, ਤੇ ਸੜਕਾਂ ਟੁੱਟਿਆ ਪਈਆਂ ਹੁੰਦੀਆਂ ਨੇ।
ਅੱਛਾ ਜੀ, ਸੜਕਾਂ ਵਾਸਤੇ ਹੀ ਹੁੰਦਾ ਟੋਲ ਟੈਕਸ।
ਹਾਂਜੀ।
ਟੋਲ ਟੈਕਸ 'ਤੇ ਸੜਕਾਂ ਲਈ ਹੁੰਦਾ।
ਹੂੰ, ਤੇ ਫੇਰ ਮੈਂ ਕਹਿੰਦੀ ਲੈਂਦੇ ਕਦੇ ਵਾਸਤੇ ਪੇ ਨੇ।
ਹਾਂ ਜੇ, ਸੜਕਾਂ ਨੀ ਬਣਾਣੀਆਂ ਸਹੀ ਤਰੀਕੇ ਨਾਲ ਤੇ।
ਸਰਕਾਰ ਪੈਸਾ ਲਗਾਦੀ ਪਈ, ਕੋਈ ਆਪਣੀ ਜੇਬ ਥੋੜ੍ਹੀ ਲਗਾਂਦੀ। ਸਾਨੂੰ ਵੀ ਤੇ ਟੈਕਸ ਦੇਣੀ ਪੈਣਗੇ ਨਿ, ਕਿ ਜੇ ਤੁਸੀਂ ਮਾਚਿਸ ਖਰੀਦੋਗੇ ਨਾ ਉਹਦੇ ਤੇ ਵੀ ਟੈਕਸ ਹੁੰਦਾ ਹੈ। ਸਾਡੀ ਹੀ ਜੁੱਤੀਆਂ ਨੇ ਤੇ, ਸਾਡਾ ਹੀ ਸਿਰੇ ਐ ਤੇ, ਤਾਂ ਵੀ ਚੀਜ਼ ਵਧੀਆ ਨੀ ਹੈਗੀ ਦੇਖ ਲਓ। ਹੁਣ ਅਸੀਂ ਸੜਕਾ ਦੇਖਦੇ। ਹਾਂ, ਹੁਣ ਦੇਖੋ ਸਾਡੀ ਸੜਕਾਂ ਦੇਖੀਆਂ ਨੀ ਕੀ ਬੁਰਾ ਹਾਲ ਹੋਇਆ ਦਾ। ਇੰਜ ਲੱਗਦਾ ਗਾਓ ਦੇ ਵੀ ਖਰੇ ਹੁੰਦੇ ਨੇ ਪਿੰਡ ਇੰਨਾਂ ਨੂੰ ਚਲੇ ਇਨਾ ਸਬਰ ਤੇ ਹੈ ਨਾ ਫਿਰ ਸਾਡੇ ਹਾਂ ਹਾਂ, ਮਿੱਟੀ ਇਹ ਹੁਣ ਸਬਰ ਹੁਣ ਲੋਕਾਂ ਨੂੰ ਵੀ ਚਲੋ ਅਸੀਂ ਕੋਈ ਗੱਲ ਨੀ ਸਾਡਾ ਇਹ ਹੈ ਹੁਣ ਸਾਡੇ ਘਰਾਂ ਵਿੱਚ ਤੁਸੀਂ ਦੇਖੋ ਅੱਜ ਕੱਲ੍ਹ ਸ਼ਹਿਰਾਂ ਦੇ ਹੈ ਲੋਕਾਂ ਕਰ ਹੈ ਟਾਇਲਾਂ ਨੇ ਹੁਣ ਇੰਨਾ ਗੰਦ ਸੜਕਾਂ ਦਾ ਅੰਦਰ ਆਂਦਾ।
ਬਰਸਾਤ ਵਿੱਚ ਨਾ ਬੜੀ ਗੰਦਗੀ ਹੋ ਜਾਂਦੀ ਬੜੀ
ਚਲੋ ਐਸੀ ਗੱਲ ਨੀ ਹੈਗੀ ਕਿ ਚਲੋ ਸਰਕਾਰ ਦੇ ਹੱਥ ਵੀ ਸਭ ਕੁਛ ਨਹੀਂ ਹੈ। ਪਰ ਫੂਡ ਹੈਗਾ ਪਾਣੀ ਦਾ ਜਿਹੜਾ ਕਿ
ਕੁਛ ਪਤਾ ਐ ਅਸੀਂ ਲੋਕ ਵੀ ਨਾ ਅਸੀਂ ਲੋਕ ਵੀ ਜੋ ਹੈ ਨਾ ਅਸੀਂ ਪੰਨੀਆਂ ਦਾ ਬਹੁਤ ਯੂਜ ਅਸੀਂ ਪੰਨੀਆਂ ਵੀ ਇਸ ਤਰਾਂ ਹੀ ਸੁੱਟ ਦਿੰਦੇ ਹਾਂ।
ਹਾਂ ਇਹ ਦੇਖੋ ਹੁਣ ਨਾਂਲਿਈ ਕਿਉਂ ਬਲੋਕ ਹੋਏ ਸੀ ਨੇ, ਉਹ ਜਿਹੜੀ ਥੈਲੀਆਂ, ਪੰਨੀਆਂ, ਲਿਫਾਫੇ਼। ਤੇ ਜੋ ਕੁੱਝ ਵੀ ਹੈਗਾ ਏ, ਉਹਦੇ ਵਿੱਚ ਸ਼ ਹੋ ਜਾਂਦੇ ਨੇ ਪਾਣੀ ਦੀ ਬਲੋਕੇਜ ਹੋ ਜਾਂਦੀ ਹੈ। ਹਜੇ ਕੂੜੇ ਵਾਲੇ ਆਂਦੇ ਨ ਸਾਰਿਆਂ ਦੇ ਘਰਾਂ ਵਿੱਚ।
ਫੇਰ ਵੀ ਨਾਲੇ ਦੇ ਵਿੱਚ ਪੰਨੀਆਂ, ਮਿਲਣਗੀਆਂ ਹੀ ਮਿਲਣ
ਮਿਲਣਗੀਆਂ ਹੀ ਮਿਲਣਗੀਆਂ ਬਈ ਨਹੀਂ ਇਹ ਤੇ ਕਦੇ ਕਈ ਚੀਜ਼ਾਂ ਹੁੰਦੀਆਂ ਨਾ, ਅਸੀਂ ਆਪਣੀ ਡੇਲੀ ਲਾ਼ਈਫ ਤੋਂ ਹਟਾ ਹੀ ਨਹੀਂ ਸਕਦੇ਼।
ਹੂੰ, ਪਹਿਲੇ ਟਾਈਮ ਚ ਪਤਾ ਕੀ ਹੁੰਦਾ ਸੀ। ਜਿਹੜੇ ਅਸੀਂ ਪਾਣੀ ਪਤਾਸੇ, ਖਾਂਦੇ ਸੀ ਜਾਂ ਟਿੱਕੀਆਂ ਖਾਂਦੇ ਸੀ ਨਾ ਤੇ ਅਸੀਂ ਪੱਤਿਆਂ ਤੇ ਖਾਂਦੇ ਸੀ। ਟਿੱਕੀਆਂ ਵਗੈਰਾ ਵੀ। ਪੱਤੇਆਂ ਤੇ ਮਿਲਦੀਆਂ ਸੀ, ਪਾਣੀਤਾਸ ਵੀ ਪੱਤਿਆਂ ਤੇ ਖਾਣੇ, ਹੁਣ ਹਰ ਚੀਜ਼ ਵਿੱਚ ਡਿਸਪੋਜ਼ਲ। ਡਿਸਪੋਜ਼ਲ ਹੋ ਗਏ ਨੇ, ਪਹਿਲਾਂ ਤੁਸੀਂ ਰਬੜੀ ਵੀ। ਹਾਂਜੀ, ਰਬੜੀ ਵੀ ਖਾਣ ਜਾਂਦੇ ਸੀ ਨਾ ਤੇ ਕੁੱਲੜ ਵਿੱਚ ਖਾਂਦੇ ਸੀ। ਚਾਹ ਵੀ ਕੁਲੜ ਚ ਪੀਣੀ।
ਜਿੰਨੇ ਤੁਸੀਂ ਅਡਵਾਂਸ ਸ਼ਹਿਰ ਵਿੱਚ ਜਾਏ ਜਾਓਗੇ ਨਾ ਤੁਸੀਂ ਉਨੀ ਨਾ ਮਤਲਬ ਕੀ ਨ ਵਨ ਟਾਈਮ ਯੂਜ ਵਾਲੀ ਜਿ- ਚੀਜ਼ਾਂ ਮਿਲਦੀਆਂ ਨੇ ਹਾਂ, ਵਨ ਟਾਈਮ ਯੂਂਸ਼ ਐਂਡ ਥਰੋ ਵਾਲੀਆਂ ਚੀਜ਼ਾਂ ਮਿਲਦੀਆਂ।
ਪਹਿਲਾਂ ਤਾਂ ਹਰ ਚੀਜ਼ ਲਿਫਾਫੇ ਵਿਚ ਆਉਂਦੀ ਸੀ। ਦੁੱਧ ਵੀ ਲੈਣ ਜਾਂਦੇ ਸੀ ਨਾ, ਤੇ ਘਰੋਂ ਢੋਲ ਲੈ ਕੇ ਜਾਂਦੇ ਸੀ ਕਿ, ਅਸੀਂ ਦੁੱਧ ਲੈਣ ਚੱਲੇ ਹਾ। ਦਹੀ ਲੈਣ ਜਾਣਾ ਤੇ, ਤਾਂ ਵੀ ਘਰੋ ਭਾਂਡਾ ਲੈ ਕੇ ਜਾਣਾ। ਤੇ ਭਾਂਡਾ ਲੈ ਕੇ ਜਾਣਾ ਵੀ ਦਹੀਂ ਨ ਲੇਆਣਾ ਪਰ ਹੁਣ ਤਾਂ ਪਤਾ ਕਿ, ਇਸ ਤਰਹਾਂ ਖਾਲੀ ਹਥ ਚਲੇ ਥੈਲੀ ਚ ਲੈਵਾਂਗੇ। ਉਹੀ ਥੈਲੀਆਂ ਦੀ ਯੂਜਿੰਗ ਜਿਹੜੀ ਹੈ ਨਾ, ਉਹ ਪਰੇਸ਼ਾਨ ਕਰਦੀ ਹੈ।
ਚਲੋ ਜੀ, ਮੈਂ ਕਹਿੰਦੀ ਹੁਣ ਤੁਸੀਂ ਵੀ ਧਿਆਨ ਰੱਖੋ ਥੋੜਾ, ਅਸੀਂ ਵੀ ਧਿਆਨ ਰੱਖੀਏ ਹਨਾ।
ਹਾਂਜੀ- ਹਾਂਜੀ।
ਹਾਂਜੀ, ਚਲੋ ਚੰਗਾ ਕਿਤਾ ਦੱਸ।
ਸਤਿ ਸ਼੍ਰੀ ਅਕਾਲ।